ਹੈਲੋ
ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਤੁਹਾਡੇ
ਬਸ ਠੀਕ ਹੈ ਜੀ ਆਪ ਜੀ ਸੁਣਾਓ ਸਭ ਠੀਕ ਠਾਕ
ਹਾਂਜੀ ਸਭ ਵਧੀਆ ਨੇ ਔਰ ਘਰ ਪਰਿਵਾਰ ਸਭ ਵਧੀਆ ਨੇ
ਸਹੀ ਚਲ ਰਿਹਾ।
ਹੋਰ ਕੀ ਚੱਲ ਰਿਹਾ ਸੀ
ਬਸ ਕੁਛ ਨ ਥੋੜਾ ਜਹਾ ਬਾਹਰ ਆਇਆ ਸੀ ਆਊਟ ਆਫ ਸਟਾੱਲ ਦੇਖ ਰਿਹਾ ਸੀ ਜਿੜਾ ਬਾਹਰ ਦੇ ਤੇ ਅੱਜ ਕੱਲ੍ਹ ਬੜਾ ਜੰਕ ਫੂਡ ਵਗੈਰਾ ਬਾਹਰ ਕਾਫੀ ਕੁਛ ਲੱਗਿਆ ਹੋਇਆ ਸੀ। ਤੇ ਮੈਂ ਉਹੀਓ ਪੁੱਛਾਂ ਮੈਂ ਕਿਹਾ ਯਾਰ ਕੀ ਖਾਧਾ ਜਾਏ ਅੱਜ ਦੀ ਡੇਟ ਵਿੱਚ ਕੀ ਬੈਸਟ ਹੈਗਾ
ਉਹ ਤੇ ਹੈ ਹੀ ਜਿਵੇਂ ਮੌਸਮ ਅੱਜ ਕੱਲ ਬੜੇ ਜਿਆਦਾ ਕਦੀ ਗਰਮੀ ਤੇ ਕਭੀ ਮੀਂਹ ਤੇ ਕਭੀ ਮੌਸਮ ਬੜੇ ਚੰਗੇ ਜਿੇਹੇ ਹੁੰਦੇ ਪਏ ਵਿੱਚ ਵਿਚ ਨਾ ਤੇ ਮਨ ਕਰਦਾ ਹੈ ਬਾਹਰ ਦਾ ਖਾਣ ਦਾ ਬਟ ਇਓ ਡਰ ਲੱਗਗਾ ਰਹਿੰਦਾ ਅਸੀਂ ਬਾਹਰ ਦਾ ਖਾਏਗੇ ਤੇ ਬਾਰਿਸ਼ ਵੀ ਹੋ ਰਹੀ ਹੈ ਤੇ ਬਾਹਰ ਦਾ ਕਿਵੇਂ ਖਾ ਬਾਰਿਸ਼ ਦਾ ਪਾਣੀ ਵੀ ਪਿਆ ਹੋਗਾ ਖਾਣਿਆਂ
ਮੈਂ ਉਹੀ ਸਮਝ ਨੀ ਆ ਰਹੀ ਨਾ, ਹਮ ਮੈਂ ਉ ਸਮਝ ਨੀ ਆ ਰਹੀ ਸੀ ਕਿ ਓਇਲ ਇਹਨਾਂ ਦਾ ਕਿਸ ਤਰ੍ਹਾਂ ਦਾ ਹੋਏਗਾ, ਕਿਸ ਤਰ੍ਹਾਂ ਦਾ ਨਹੀਂ ਹੋਏਗਾ, ਖਾਧਾ ਜਾਏ ਨਹੀਂ ਖਾਧਾ ਜਾਏ।
ਉਥੇ ਹੈ, ਜਿਵੇਂ ਬਾਰਿਸ਼ ਦਾ ਮੌਸਮ ਹੋਇਆ। ਵਿੱਚ ਬਾਰਿਸ਼ ਤੇ ਹੁਣ ਮੌਸਮ ਵੀ ਅੱਛੇ ਹੋਏ ਨੇ, ਤੇ ਪਤਾ ਨਹੀ। ਕੀ, ਕਿਵੇਂ ਕਿਵੇਂ ਉਹ ਬਣਾਉਂਦੇ ਹੈ, ਤੇ ਕਿਵੇਂ ਕਿਵੇਂ ਪਾਣੀ ਦਾ ਯੂਜ ਕਰਦੇ ਹੈ। ਤੇ ਮੈਂ ਨਾ, ਇਹੀਓ ਡਰ ਮ ਲੱਗਦਾ ਹੁਣ ਬੱਚੇ ਵੀ ਨਾਲ ਹਉਂਦੇ ਅ ਤੇ ਅਈਓ ਨਗ ਜਿੁੰਂਦਾ ਕਿ ਬੱਚਿਆਂ ਨੂੰ ਕੋਈ ਇਫੈਕਟ ਨਾ ਹੋ ਜਾ ਬਾਹਰ ਦਾ ਖਿਲਣ ਪਿੱਛੇ ਨਾ ਤੇ ਦਸ ਵਾਰੀ ਸੋਚਣਾ ਪੈਂਦਾ
ਮੈਂ ਉਹੀ ਸੋਚ ਰਿਹਾ ਸੀ ਮੈਂ ਕਿਹਾ ਹੁਣ ਇਹਨਾਂ ਨੇ ਓਇਲ ਪਾਇਆ ਓਇਲ ਪਾ ਕੇ ਇਹਦੇ ਚ ਫਰਾਈ ਕਰਨ ਲੱਗੇ ਨੇ ਮੈਂ ਉਹਨੂੰ ਪਰਸਨਲੀ ਪੁੱਛਿਆ ਮੈਂ ਕਿਹਾ ਬਈਆ ਕੌਣਸ ਓਇਲ ਯੂਜ ਕਿਆ ਕੇਰਾ ਸਮੇਂ ਤੋਂ ਨਹੀਂ ਪਤਾ ਭਾਊ ਜੀ ਕੋ ਪਤਾ ੳਨਸੇ ਪੁੱਛੋੋ ਵੋ ਤੋ ਅਭੀ ਆਜ ਆਏਗੇ ਮੈਨੂੰ ਬੜਾ ਡਰ ਲੱਗਿਆ ਮੇਕਾ‌ ਯਾਰ ਜਿਹੜਾ ਬੰਦਾ ਬਣਾ ਰਿਹਾ ਯੂਜ ਕਰ ਰਿਹਾ ਉਹਨੂੰ ਹੀ ਨੀ ਪਤਾ ਕਿਹੜਾ ਓਇਲ ਪਾਇਆ ਤੇ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਇਹਦੇ
ਉਹ ਤੇ ਹੈ ਹੀ ਉਹੀ ਗੱਲ ਹੈ ਨਾ ਤੇ ਸਾਨੂੰ ਤੇ ਚੀਜ਼
ਬਿਲਕੁਲ ਬਿਲਕੁਲ ਬਿਲਕੁਲ
ਤੇ ਸਾਨੂੰ ਮਤਲਬ ਡਰ ਜਿਹਾ ਲੱਗਿਆ ਰਹਿੰਦਾ ਹੈ ਕਿ ਮਤਲਬ ਇਹੋ ਜਿਹੇ ਸਟੋਲ ਨਾਲ ਅਸੀ ਖਾਈਏ ਕਿ ਨਹੀਂ ਖਾਈਏ ਬਟ ਇਹ ਗੱਲ ਵੀ ਹੈ ਅਗਰ ਅਸੀਂ ਅੱਛੀ ਅੱਛੀ ਸਟੋਲਾਂ ਨੂੰ ਛੱਡ ਕੇ ਕਿ ਵੀ ਅੱਛੀ ਅੱਛੀ ਬ੍ਰਾਂਡਡ ਜਗ੍ਹਾ ਦਾ ਖਾ ਖਾਈਏ ਤੇ ਸਾਨੂੰ ਕੋਈ ਮਤਲਬ ਇਹਨੂੰ ਐਨੀ ਨਾ ਟਢਿੱਡ ਚ ਅੰਦਰ ਜਾਂ ਕੋਈ ਵੀ ਸਾਨੂੰ ਹੈਲਥ ਪ੍ਰੋਬਲਮ ਨ ਹੋ ਹੋ ਹੈ ਅਸੀਂ ਅਗਰ ਅੱਛਾ ਖਾਏਂਗੇ, ਹੈਨਾ
ਟੋਂਰੇਂਟ ਵਗੈਰਾ ਜਾਂਦੇ ਆ ਤੇ ਉੱਥੇ ਪ੍ਰੋਪਰ ਸ਼ੈਫ ਅਉਂਦਾ ਐ ਤੇ ਇੱਕ ਵਾਰ ਮੈਂ ਗਲਤੀ ਨਾਲ ਜਾ ਕੇ ਸ਼ੈਫ ਨਾਲ ਗੱਲ ਕੀਤੀ, ਮੈਂ ਕਿਹਾ ਆਪ ਨੇ ਜੋ ਇਹ ਡਿਸ਼ ਬਣਾਈ ਐ, ਇਹ ਕੌਣ‌ ਸੇ ਉਏਲ ਮੇ ਬਣਾਈ ਐ ਔਰ ਕਯਾ ਡਾਲਾ ਇਸਮੇ? ਉਹਨੇ ਸਾਰੀ ਚੀਜ਼ਾਂ ਦੱਸ ਦਿੱ ਤੀ ਮੈਨੂੰ ਤੇ ਥੋੜਾ ਫਿਰ ਹਾਂ ਟਰਸਟ ਹੋ ਗਿਆ ਤੇ ਮੈਨੂੰ ਅੱਛਾ ਲੱਗਿਆ, ਮੈਂ ਕਿਹਾ ਫੂਡ ਖਾਣ ਦੇ ਵਿੱਚ ਵੀ ਅੱਛਾ ਸੀਗਾ, ਮਤਲਬ ਕਿ ਸਾਰਾ ਓਵਰਆਲ ਫੂਡ ਦਾ ਟੇਸਟ ਵੀ ਅੱਛਾ ਸੀ ਤੇ ਥੋੜੇ ਜਿਹੇ ਪੈਸੇ ਜ਼ਰੂਰ ਜ਼ਿਆਦਾ ਲੱਗੇ ਮਗਰ ਏ ਤੋ ਸੈਟਿਸਫੈਕਸ਼ਨ ਜੋ ਹੋਗੀ ਨਾ ਕਿ ਅਗਲੇ ਵੀ ਚੀਜ਼ ਅੱਛੀ ਦਿੱਤ
ਹਾਂਜੀ, ਉਹ ਇਹ ਨਾ ਕਿ ਹਾਂ ਇਹਵੇ ਜੇ ਜਗ੍ਹਾ ਦਾ ਖਾਣ ਲੋਓ ਨਾ ਤਾਂ ਇੱਕ ਵਾਰ ਸਾਨੂੰ ਐ ਹੋ ਜਾਂਦਾ ਕਿ ਹਾਂ ਅੱਛੀ ਚੀਜ਼ ਖਾ ਖਾ ਲਿੱਤੀ ਐ, ਕਿ ਇਹ ਨੀ ਹੋਊਗਾ ਕਿ ਅਸੀਂ ਬਾਹਰ ਦਾ ਖਾ ਹੈ ਤੇ ਮਤਲਬ ਸਾਰੀ ਚੀਜ਼ਾਂ ਖ਼ਰਾਬ ਹੋਂਗੀ ਬਾਹਰ ਦਾ ਕਹਿਣ ਦਾ ਮਤ ਏਈਉ ਹੁੰਦਾ ਕਿ ਅਸੀਂ ਅਗਰ ਅੱਛੀ ਦੁਕਾਨਾਂ ਦਾ ਵੀ ਖਾ ਲਈਐ ਕਿ ਸਾਨ ਐਵੇਂ ਦੀ ਪ੍ਰੋਬਲਮ ਨੀ ਹੁੰਦੀ ਹੁਣ ਕ ਉਹਨਾ ਘਰ ਦਾ ਖਾਨਾ ਦੇਖਲੋ, ਹੈਲਦੀ ਖਾਣਾ ਜੋ ਹੋਰੈ ਐ ਤੇ ਸਾਨੂੰ ਮਤਲਬ ਜੰਗ ਦ ਉਹ ਜੰਕ ਫੂਡ ਹੋ ਗਿਆ ਇੱਕ ਤਰੀ ਕੇ ਦਾ ਬਾਹਰ ਦਾ ਖਾਣਾ ਨਾ, ਭਾਵੇਂ ਕੁਛ ਵੀ ਖਾ ਲੋ ਹੁਣ ਕਰ ਦਾ ਖਾਂਨੇ ਆ ਤੇ ਹੈਲ ਦੀ ਫੂਡ ਹੀ ਹੋਂਦੇ ਨੇ ਸਾਰੇ ਸਾਰੀ ਚੀਜ਼ਾਂ ਈ ਹੈਲਦੀ ਹੁੰ ਦੀ ਨੇ ਘਰ ਦੇ ਬਣੀ ਹੋਈ ਤੇ। ਭਾਵੇਂ ਅਸੀਂ ਪੀਜ਼ਾ ਵੀਜ਼ਾ ਕੁਛ ਵੀ ਬਣਾ ਲੈਂਗੇ ਘਰ ਦਾ ਤਾਂ ਉਹ ਹੈਲਦੀ ਤੇ ਅੰਦਰ ਈ ਕਾਊਂਟ ਓਹ ਹੋਊਗਾ। ਅਈ ਨੀ ਹੋਊਗਾ ਕਿ ਪੀਜ਼ਾ ਨਾਮ
ਪਾ ਰਹੇ ਆਂ। ਹਾਂ, ਅਸੀਂ ਕੀ ਸਮਾਨ ਪਾ ਰਏ ਆਂ। ਅਸੀਂ ਸਾਨੂੰ ਪਤਾ ਨਾ ਆਪਣੇ ਘਰ ਵਾਸਤੇ ਲੈ ਕੇ ਜਾ ਰੇ ਆਂ ਤੇ ਚੀਜ਼ ਅੱਛੀ ਪਰਚੇਜ ਕਰਾਂਗੇ ਅਸੀਂ, ਗਲਤ ਚੀਜ਼ ਨੀ ਪਰਚੇਜ ਕਰਾਂਗੇ।
ਉਹ ਤੇ ਹੈ ਈ, ਅਸੀਂ ਘਰ ਵਾਸਤੇ ਬੱਚਿਆਂ ਨੂੰ ਜੈਸੇ ਪੀਜ਼ਾ ਖਾਣ ਦੀ ਬੜੀ ਉਹ ਹੁੰਦੀ ਐ। ਤੇ ਅਸੀਂ ਘਰ ਦੇ ਅੰਦਰ ਬਨਾ ਲਈਏ। ਘਰ ਦੇ ਮਸਾਲੇ ਯੂਜ ਕਰਾਂਗੇ ਨਾ ਤੇ ਸਾਨੂੰ ਕੋਈ ਹੈਲਥ ਇਸ਼ੂ ਵੀ ਨੀ ਹੋਏਗਾ ਤੇ ਅੱਛਾ ਵੀ ਲੱਗੇਗਾ ਤੇ ਪੀਜ਼ਾ ਤਾਂ ਪੀਜ਼ਾ ਵੀ ਹੋ ਜਾਏਗਾ ਖਾਣੇ ਦਾ ਕਿ ਅਸੀਂ ਪੀਜ਼ਾ ਵੀ ਖਾ ਲਿਆ ਹੁਣ ਮੈਦੇ ਵਾਲੀ ਚੀਜ਼ਾਂ ਤੇ ਦੇਖਲੋ ਬਾਹਰ ਦੇ ਅੰਦਰ ਮੋਮੋਜ਼ ਵਗੈਰਾ ਕਿੰਨੀ ਚੀਜ਼ਾਂ ਹੋ ਗਈਆਂ ਹੁਣ ਅਸੀਂ ਘਰ ਦੇ ਅੰਦਰ ਨੀ ਬਨਾ ਸਕਦੇ ਤੋ ਬਾਹਰ ਦਾ ਹੀ ਕੁਛ ਬਨਾਨ ਦਾ ਤਰੀਕਾ ਵੀ ਉਹਨਾਂ ਦਾ ਅੱਛਾ ਵੀ ਹੁੰਦਾ ਹੈ, ਤੇ ਕਿਵੇਂ ਬਣਦੀ ਹੈ। ਘਰ ਬਣਾਓ ਤੇ ਕੱਚੀ ਕੱਚੀ ਰਹਿ ਜਾਂ
ਤੁਸੀਂ ਦੇਖਿਆ ਹੋਨਗੀਆਂ ਪਿੱਛੇ ਜੋ ਨਿਊਜ ਆਈਆਂ ਸੀ ਕਿਸੀ ਪਰਟੀਕੂਲਰ ਪਲੇਸ ਦੀ ਆਈਆਂ ਸੀ ਕਿ ਉੱਥੇ ਇੱਕ ਪ੍ਰੋਪਰ ਮੈਨੂਫੈਕਚਰ ਸੀ ਜਿਹੜਾ ਉਹ ਮੋਮੋਜ਼ ਬਨਾਂਦਾ ਸੀ ਤੇ ਉਹਨੇ ਉਹਦੇ ਵਿੱਚ ਗਲੀ ਹੋਈ ਗੋਭੀਆਂ ਪਾਈਆਂ, ਗਲੇ ਦਾ ਸਮਾਨ ਪਾਇਆ ਐ। ਕਿੰਨੀ ਅਨ ਹਾਈਜੇਨਿਕ ਜਗ੍ਹਾ ਤੇ ਉਹਨੇ ਸਮਾਨ ਰੱਖਿਆ ਹੋਇਆ ਸੀ ਸਾਰਾ, ਈਵਨ ਉਹਨਾਂ ਨੇ ਜਦੋਂ ਚਿਕਨ ਵਾਲੀ ਸਮਾਨ ਕੱਢਿਆ ਤੇ ਉਹਦੇ ਸਾਰੇ ਕੀੜੇ ਪਏ ਹੋਏ ਸੀ, ਉਹੀਓ ਚੁੱਕ ਕੇ ਉਹ ਉਹਦੇ ਚ ਪਾਈ ਜਾ ਰਿਹਾ ਸੀ ਫਿਰ ਉਹ ਤੁਸੀਂ ਖਾਓਗੇ ਤੇ ਸਾਡੇ ਪੇੜ ਦਾ ਤੇ ਬੇੜਾ ਗਰਕ ਹੋਣਾ ਹੀ ਹੋਣਾ ਐ।
ਉਹ ਤੇ ਹੈ, ਹੁਣ ਜਗ੍ਹਾ ਜਗ੍ਹਾ ਦੇਖੋ ਕਿਵੇਂ ਛੋਟੇ ਛੋਟੇ ਸਟੋਲ ਹਰ ਦੂਸਰੇ ਬੰਦੇ ਨੇ ਖੋਲ ਲਿ ਤੇ ਕਿਵੇਂ ਦੇ ਐ ਉਹ ਲੋਕੀ ਕਿਵੇਂ ਦੇ ਐ। ਚਲੋ ਉਹ ਆਪਣੇ ਪੈਸੇ ਕਮਾਨ ਪਿੱਛੇ ਕਰ ਰਿਹਾ ਬਟ ਉਹੀ ਹੈ ਨਾ ਇਹਨਾਂ ਨੂੰ ਲੋਕੀ ਖਾਂਦੇ ਜਾ ਰਹੇ ਐ
ਮੇਨਟੇਨ ਕਰੋ ਨਾ, ਅਗਰ ਹਾਈਜੀਨ ਮਨਟੇਨ ਨਹੀਂ ਕਰੋਗੇ ਕਿ ਬੰਦਾ ਦੋ ਦਿਨ ਖਾ ਲੇਗਾ
ਉਹ ਕਿਵੇਂ ਕਰੇਗੇ ਹਾਈਜੀਿਨ ਮੰਡੇਨ ਤੁਸੀਂ ਸੋਚੋ ਤੁਸੀਂ ਸੋਚੋ ਉਹ ਕਿਵੇਂ ਕਰੇਗੇ, ਜੋ ਲੋਕੀ ਜਿਵੇਂ ਦੇ ਖੁਦ ਮਤਲਬ ਥੋੜਾ ਇਨਵੈਸਟ, ਥੋੜਾ ਬਹੁਤ ਪੈਸਾ ਲਗਾ ਕੇ ਉਹਨਾਂ ਨੇ ਮੋਮੋ ਦੀ ਰੇਡੀ ਖੋਲੀ ਤੇ ਉਹ ਕਿਵੇਂ ਹਾਈਜੀਨਿਕ ਸਾਨੂੰ ਚੀਜ਼ਾਂ ਵੇਚਾਂਗੇ ਤਾਂ ਉਹ ਆਪ ਖੁਦ ਹੀ ਹਾਈਜੀਨਿਕ ਨੀ ਗਏ ਤਾਂ ਸਾਨੂੰ ਕਿਵੇਂ ਖਿਲਾ ਦੇਗੇ ਹਾਈਜੀਨਿਕ ਚੀਜ਼ਾਂ।
ਹਾਂ ਉਹੀ ਤੇ ਸਾਰੀ ਗੱਲ ਹੈ ਨਾ। ਔਰ ਉਹ ਅਸੀ ਘੱਟ ਰੇਟ ਤੇ ਹਾਂ ਬਿਲਕੁਲ-ਬਿਲਕੁਲ, ਬਿਲਕੁਲ-ਬਿਲਕੁਲ। ਦੇਖੋ ਜੀ ਅਸੀਂ ਹੁਣ ਕੋਈ ਜਿਵੇਂ ਅਸੀਂ ਅ ਸਬਜ਼ੀ ਲੈਨ ਜਾਂਨੇ ਆਂ ਬਾਜ਼ਾਰ। ਤੇ ਅਸੀਂ ਚਾਰ ਵਾਰ ਚੈੱਕ ਕਰਨੇ ਆਂ। ਸੜੀ ਤੇ ਨਹੀਂ ਹੋਈ ਕਿਧਰੋਂ ਖਰਾਬ ਤੇ ਨਹੀਂ ਹੈਗੀ। ਫਲਾਣਾ ਤੇ ਨਹੀਂ ਡਿਮਕਾਨਾ।
ਉਹ ਤੇ ਹੈ ਹੀ।
ਹੈਨਾ। ਫੇਰ ਅਸੀਂ ਅਗਰ ਬਜ਼ਾਰੋਂ ਕੋਈ ਚੀਜ਼ ਪਰਚੇਜ਼ ਕਰ ਰਏ ਆਂ, ਕੋਈ ਖਾਣ ਦੀ ਚੀਜ਼ ਪਰਚੇਜ ਕਰ ਰਏ ਆਂ ਤੇ ਸਾਡਾ ਪੁੱਛਨਾ ਫ਼ਰਜ਼ ਬਣਦਾ ਉਹਦੇ ਤੋਂ। ਕਿ ਬਈ ਤੂੰ ਕਿਹੜ ਔਇਲ ਯੂਜ਼ ਕੀਤੈ। ਤੇਨੂੰ ਐ ਚੀਜ਼ ਦੇ ਪੈਸੇ ਦੇ ਰਹੇ ਨਾ ਅਸੀਂ।
ਹੈ ਬਿਲਕੁਲ। ਕੋਈ ਨਾ ਉਹ ਦੱਸ ਕੇ ਰਾਜੀ ਨੀਗੀ। ਬਸ ਏਈਔ ਬੋਲਦੇ ਨੇ ਕਿ ਐ ਤੇਲ ਯੂਜ ਕੀਤਾ ਐ ਤੇ ਅੱਛਾ ਹੋਗਾ ਖਾ ਲੋ। ਐ ਵਧੀਐ ਖਾ ਲੋ ਕੁਛ ਨੀ ਹੋਊਗਾ। ਉਹ ਅਪਣੀ ਸੇਲ ਪਿੱਛੇ ਐਵੇਂ ਗੱਲਾਂ ਬਾਤਾਂ ਕਰ ਦਿੰਦੇ ਆਂ ਸਾ ਤਾਡੇ ਕੋੋਲ ਤੇ ਔਈਔ ਐ ਕਿ ਸਾਨੂੰ ਫੇਰ ਏ ਫੈਕ ਦਾ ਐ। ਕਭੀ ਇਨਫੈਕਸ਼ਨ ਬੜੇ ਜ਼ਿਆਦਾ ਹੋ ਜਾਂਦੇ ਐ। ਹੁਣ ਤੇ ਗਰਮੀਆਂ ਐ। ਹੁਣ ਤੇ ਗਰਮੀਆਂ ਵੀ ਐ ਤੋ ਗਰਮੀਔ ਮੇ ਤੋ ਸਾਨੂੰ ਤੇ ਲਾਈਟ ਤੇ ਲਾਈਟ ਖਾਣਾ ਈ ਪ੍ਰੈਫਰ ਕਰਦੇ ਨੇ। ਤੇ ਬਾਹਾਰ ਦਾ ਤੇ ਬਿਲਕੁਲ ਈ ਨੀ ਬੱਚਿਆਂ ਨੂੰ ਵੀ ਮਤਲਬ ਸਤਰਕ ਰੱਖਣਾ ਈ ਚਾਈਦੈ ਕਿ ਬਾਹਰ ਦਾ ਨਾ ਹੀ ਖਾਏ। ਲੇਕਿਨ ਕਦੀ, ਕਦੀ ਮਨ ਕਰ ਜਾਂਦਾ ਐ ਮੌਸਮ ਨੂੰ ਦੇਖ ਕੇ ਤੋ ਅਈਔ ਟੈਨਸ਼ਨ ਪਹਿਲੇ ਰਹਿੰਦੀ ਆ ਹਾਏ ਕਿਵੇਂ-ਕਿਵੇਂ ਦਾ ਹੋਗਾ ਤੇ ਖਾਈਏ ਕਿ ਨਾ ਖਾਈਏ ਲੇਕ ਕਿਨ ਅੱਛੀ ਸ਼ ਜੁਕਾਨ ਦਾ, ਸ਼ੋਪ ਦਾ ਅਸੀਂ ਲੈ ਕੇ ਖਾ ਲੈਂਨੇ ਆਂ। ਹੁਣ ਘਰ ਦੇ ਅੰਦਰ ਵੀ ਅਸੀਂ ਕਾਫ਼ੀ ਚੀਜ਼ਾਂ ਬਣਾ ਲੈ, ਬਣਾਣੀ ਆ ਮਤਲਬ ਸ ਸਭ ਵਿੱਚ ਲੋਕੀ ਬਣਾ ਲੈਂਦੇ ਆ। ਆਸਾਨੀ ਤਰੀਕੇ ਦੇ ਨਾਲ, ਭਾਵੇਂ ਹਰੀ ਸਬ ਜਿ ਐਵੇਂ ਹੋਣੀ ਚਾਈਦੀ ਏ। ਹਰੀ ਸਬਜ਼ੀਆਂ ਵੀ ਸਾਨੂੰ ਖਾਣੀ ਚਾਹੀਦੀ ਐ, ਬ
ਬਿਲ ਹਰੀ ਸਬਜ਼ੀ ਹੋ ਗਏ, ਟਾਈਮ ਟੂ ਟਾਈਮ ਜੂਸ ਹੋ ਗਏ, ਟਾਈਮ ਟੂ ਟਾਈਮ ਬੱਚਿਆਂ ਨੂੰ ਦੇਖੋ ਅ ਅਗਰ ਅਸੀਂ ਘਾਰ ਈ ਬਸ ਘਾਰ ਈ ਅਗਰ ਅਸੀਂ ਏਨੂੰ ਅਲੱਗ-ਅਲੱਗ ਤਰੀਕੇ ਨਾਲ ਬਣਾ ਕੇ ਬੱਚਿਆਂ ਨੂੰ ਦੇਵਾਂਗੇ ਤੇ ਕਿਉਂ ਨਈ ਖਾਣਗੇ। ਹੁਣ ਅਗਰ ਅਸੀਂ ਚਿਰਾਂ ਤੋ ਤੇ ਖਵਾਈ ਜਾਵਾਂਗੇ ਬੱਚਿਆਂ ਨੂੰ ਤੇ ਬੱ ਚੇ ਅਪਨੇ ਆਪ ਈ ਬਾਹਰ ਜਾਣਗੇ ਕੇ ਬਈ ਸਾਂਨ ਤੇ ਰੋ
ਓ ਤੇ ਹੈ ਈ ਜਿਵੇਂ ਦੀ, ਓ ਤੇ ਹੈ ਈ ਜਿਵੇਂ ਦੀ ਹੈਬਿਟ ਡਾਲੋ ਨਾ ਬੱਚੇ ਨੂੰ ਉਹ ਹੈ ਬਿਟ ਬੜੇ ਵੱਡ-ਵੱਡਿਆਂ ਦੇ ਅੰਦਰ ਆਂਦੀ ਐ, ਸ-ਏ-ਸਾਡੇ ਲੋਕਾਂ ਦੇ ਅੰਦ ਬ ਸਬ ਬੰਦਿਆਂ ਦੇ ਅੰਦਰ ਏਈਓ ਜਿਹੀ ਹੈਵਿਡ ਆ ਜਾਂਦੀ ਐ। ਤੇ ਕਈ ਲੋਕ ਕਿ ਤੋ ਆਪਣੇ ਬੱਚਿਆਂ ਨੂੰ ਘਰ ਦਾ ਖਿਲਾ ਕੇ, ਘਰ ਦਾ ਬਣਾ ਕੇ ਕੀ ਖਿਲਾਂਦੇ, ਏਹ ਚੀਜ਼ਾਂ ਮੈਨ ਬੜੀ ਅੱਛੀ ਲੱਗਦੀ ਹੈ, ਕਿ ਬਾਹਰ ਕੀ ਚੀਜ਼ੇ ਵੀ ਆਉਂਦੇ ਹੋ ਘਰ ਦੇ ਅੰਦਰ ਬਣਾ ਲੈਂਨੇ ਆਂ। ਹੁਣ ਯੂਟੂਬ, ਯੂਟੂਬ ਆ ਗਿਆ ਏਸ ਸਾਨੂੰ ਕੁਛ ਨੀ ਆਂਦਾ ਸੀ ਪਹਿਲੇ ਦੇ ਲੋਕਾਂ ਨੂੰ ਬਾਹਰ ਦਾ ਖਾਂਦੇ ਸੀ, ਹੁਣ ਯੂ ਉੱਤੇ ਹੈ ਈ ਕੁੱਛ ਵੀ ਸਰਚ ਕਰਨਾ ਓ ਤਾਂ ਅਸੀਂ ਯੂਟੂਬ ਤੇਅੰਦ ਬਣਾ ਲੇ ਤੇ ਮਿੰਟ ਦੇ ਅੰਦਰ ਸਾਰੀ ਚੀਜ਼ਾਂ ਆਉਂਦੀਐ। ਘਰ ਦੇ ਮਸ ਸਾਲੇ ਯੂਜ਼ ਕੀਤੇ, ਘਰ ਦਾ ਪਾਣੀ ਯੂਜ਼ ਕੀਤਾ ਤੇ ਸਾਨੂੰ ਕੋਈ ਦਿੱਕਤ ਨੀ ਹੋਗੀ ਐਵ ਜੀ ਐ ਨਾ। ਕੋਈ ਪੇੜ ਸੇਦ-ਅ-ਸ ਸੰਬੰਧਿਤ ਕੋਈ ਵੀ ਰੋਗ ਨੀ ਹੋਊਗਾ ਸਾਨੂੰ ਨਾ।
ਬਿਲਕੁਲ। ਮੈਂ ਪਿੱਛੇ ਦੀ ਗੱਲ ਕਰਨਾ ਵਾਂ ਲਾਸਟ ਡੀਟ ਦੀ ਮੇਰਾ ਛੁੱਟੀ ਸੀ ਮੈਂ ਘਰ ਹੈਗਾ ਸੀ। ਤੇ ਮੈ ਮੈੜਮ ਨੂੰ ਕਿਆ ਵੀ ਪਕੋੜੇ ਬਣਾ ਦੋ। ਤੇ ਬੇਟਾ ਕੈਂਦਾ ਨੀ ਬਜ਼ਾਰੋਂ ਲੈ ਕੇ ਆਨ ਉਹ ਵਲੇ ਫਲਾਣੇ, ਫਲਾਣੇ ਬੰਦੇ ਦੇ ਨਾ ਬੜੇ ਅੱਛੇ ਹੋਂਦੇ ਨੇ। ਮੈਂ ਕਿਆ ਨਈਂ। ਮੈਂ ਕਿਆ ਤੁਸੀਂ ਸਾਰੇ ਆਓ, ਅਸੀਂ ਮਿਲ ਕੇ ਬਨਾਵਾਂਗੇੇ।
ਹਾਂਜੀ, ਉਹ ਤੇ ਉਹ ਤੇ ਮਜ਼ਾ ਈ ਆਂਦਾ ਐ। ਫਿਰ ਨਾ ਕਦੀ ਕਦੀ ਐਸ ਐਵੇਂ ਵੀ ਮਜ਼ਾ ਆਂਦਾ ਐ, ਹਾਂ ਮਿਲ ਕੇ।
ਰਹਿ ਇੱਕ ਬੰਦਾ। ਬੇਸਨ ਘੋਲ ਰਿਹਾ ਇੱਕ ਨੇ ਤੇਲ ਰੱਖ ਕਿਆ ਇੱਕ ਨਹੀਂ ਕੜਛੀ ਪਕੜ ਲੀ
ਆਹ ਹੁਣ ਏ-ਹੁਣ ਏਹ ਲੱਗਦੈ ਕਿ ਸਾਰੇ ਮਿਲ ਕੇ ਵ ਬਣਾ ਰਿਹਾ ਨਾ ਤੇ ਬੜਾ ਹੀ ਸਵਾਦ ਬਣੇਗਾ। ਘਰ ਦਾ। ਬਣਾ ਰਿਹਾ। ਘਰ ਦਾ ਮਸਾਲਾ ਯੂਜ ਕਰ ਰਿਹਾ। ਘਰ ਦਾ ਪਾਣੀ ਯੂਜ ਕਰ ਰਿਹਾ ਹੋ ਉਹ। ਸਾਫ਼ ਸਫ਼ਾਈ ਵਾਲੇ ਹੱਥ ਪੈਰ ਆ ਗਏ ਨੇ ਸਾਡੇ।
ਉਹ ਤੁਸੀਂ ਮੰਨੋਗੇ ਨੀ ਉਹ ਅੱਧਾ ਕਿੱਲੋ ਵੇਸ ਸੀ ਇੰਨੀ ਸਾਰੀ ਸਬਜ਼ੀਆਂ ਸੀ ਅਸੀਂ ਇੱਕ ਵਾਰ ਕੱਢਦੇ ਔਰ ਇੱਕ ਵਾਰੀ ਖਤਮ।
ਹਾਂ। ਉਹ ਤੇ ਹੈ ਹੀ ਪਿਆ ਰਹਿੰਦਾ ਨਾ ਉਹ ਚੀਜ਼ਾਂ ਵੀ ਪਈ ਰਹਿੰਦੀ ਐ। ਤੇ ਬਾਸੀ ਬੂਸੀ ਹੋ ਜਾਂ ਦੀ ਐ ਤੇ ਉਹ ਵੀ ਬੜੀ ਖ਼ਤਰਨਾਕ ਹੁੰਦੀ ਹੈ। ਤੇ ਇੰਸਟੈਂਟ ਬਣਾ ਲੋ ਓਨਾ ਹੀ ਸਮਾਨ। ਜਿਨੇ ਬਣਦੇ ਹੋ ਉਹਨਾਂ ਦੇ ਹਿਸਾਬ ਸੇ ਆਪਣਾ। ਘਰ ਦਾ ਸਮਾਨ ਅਸੀਂ ਪਾਏਂ ਗੇ। ਤਾਂ ਉਹ ਚੀਜ਼ਾਂ ਵੀ ਮਤਲਬ। ਖ਼ਤਮ ਹੋ ਜਾਂਦੀ ਹੈ। ਮੈਨੂੰ ਪੂਰੀ ਪੜ ਜਾਂਦੀ ਐ ਇਕ। ਤਰੀਕੇ ਦੇ ਨਾਲ ਨਾ ਤੋ ਐਵੇਂ ਮਜ਼ਾ ਆਂਦਾ ਹੈ। ਬਨਾਨ ਖਾਨ ਦਾ। ਹਾਂਜੀ ਬੱਚਿਆਂ ਨੂੰ ਵੀ ਮਿਲਾ ਖਾਣਾ ਨੂੰ ਹਾਂਜੀ। ਮੇਨ ਤੇ ਬੱਚਿਆਂ ਦੀ ਟੈਸ਼ਨ ਆਉਂਦੀ ਹੈ ਨਾ ਹਾਂ ਹੁਣ ਤੇ ਮੇਨ ਬੱਚਿਆਂ ਦੀ ਟੈਨਸ਼ਨ ਰਹਿੰਦੀ ਹੈ। ਵੱਡੇ ਦੇ ਚ ਖਾ ਲੀਆ, ਖਾ ਲੀਆ, ਹੁਣ ਬੱਚਿਆਂ ਦਾ ਹੁੰਦਾ ਕਿ ਹੈਂ, ਬੱਚਿਆਂ ਨੂੰ, ਜ਼ਰੂਰ ਖਿਲਾਣਾ ਇਵੇਂ ਦੀ ਚੀਜ਼ਾਂ ਅਸੀਂ ਤਾਂ, ਚਲੋ ਖਾ ਲਿੱਤੀਆਂ ਜਿਵੇਂ ਵੀ ਆਪਣਾ ਗੁਜ਼ਾਰਾ ਕੀਤਾ ਬਚਪਨ ਤੋਂ, ਹੁਣ ਤੋਂ ਇਹੀ ਰਹਿੰਦਾ ਕਿ ਜਿਸ ਸਾਬ ਏ ਮੋਡਨ ਤਕਨੀਕਾਂ ਹੋ ਗਈਆਂ, ਅੰਨੇ ਵਾਦੀਆਂ ਤੇ, ਓਨੇਵਾਦੀਆ ਬਿਮਾਰੀਆਂ ਹੋ ਗਈਆ ਤਾਂ, ਇਸ ਕਰਕੇ ਇਹੀਓ ਰਹਿੰਦਾ ਹੈ। ਕਿ ਹੈ ਕਿ ਘਰ ਦਾ ਹੀ ਬਣਾਓ ਜਿੰਨਾ ਹੋ ਸਕੇ ਨਾ
ਨਹੀਂ, ਮੈਂ ਉਹੀਓ ਕਹਿ ਰਿਹਾ ਹੁਣ, ਜਿਵੇਂ ਅਸੀਂ ਕਾਰਰਜ ਬੈਠ ਕੇ ਬਣਾਇਆ, ਚਾਰ -ਪੰਜ ਬੰਦਿਆਂ ਨੇ ਖਾਧਾ। ਈਵਨ ਸਾਡਾ ਇੰਜੋਏ ਵੀ ਹੋ ਗਿਆ। ਅਸੀਂ ਮੇਨ ਬਾਹਰ ਜਾ ਕੇ ਕੀ ਕਰਨੇ ਹਾਂ, ਅਸੀਂ ਬਾਹਰ ਜਾ ਕੇ ਇੰਜੋਏ ਕਰਕੇ ਖਾਂਦੇ ਆਂ, ਹਾਂ ਤਾਂ ਹੀ ਸਾਨੂੰ ਮਜ਼ਾ ਹੁੰਦਾ। ਅਇਓ, ਉਹ ਸਾਨੂੰ ਘਰ ਚਾਰ ਬੰਦੇ ਬੈਠ ਕੇ ਖੇਲਦੇ ਕੁੱਦੇ ਖਾਧਾ ਖੇਲਦੇ ਕੁਦਦੇ ਬਣਾਏ।
ਉਹ ਦੇਖੋ ਬਾਹਰ ਦਾ ਕਿੰਨਾ ਮਹਿੰਗਾ ਵੀ ਪੈਂਦਾ, ਉਹੀ ਚੀਜ਼ ਅਸੀਂ ਘਰ ਬਣਾ ਲੈਂਗੇ, ਨਾ ਸਾਨੂੰ ਸਸਤੀ ਪਏਗੀ। ਕਿਉਂਕਿ ਸਾਡੇ ਸਾਡੇ ਕੋਲ ਸਾਰੀ ਚੀਜ਼ਾਂ ਅਵੇਲੇਬਲ ਹੈਗੀ ਹੈ, ਤੋਂ ਕੁਛ ਹਾਂਜੀ ਬਾਹਰ ਦਾ ਇੰਨਾ ਮਹਿੰਗਾ ਵੀ ਅੱਜ ਕੱਲ ਰੇਟ ਤੇ, ਮਹਿੰਗਾਈ ਵੀ ਅਸ ਅੱਤ ਕਰਕੇ ਹੋ ਰਹੀ ਹੈ। ਹਾਂਜੀ, ਔਰ ਉਧਰ ਸਵਾਦ ਉਹ ਤੇ ਹੈ ਹੀ ਸਵਾਦ ਵੀ ਨਾ ਨਿਕਲੇ ਕੋਈ ਚੀਜ਼ ਤੇ, ਐਵੇਂ ਦੇ ਪੈਸੇ ਵੀ ਬੇਕਾਰ ਜਾਂਦੇ ਆ ਮਨ ਵੀ ਖਰਾਬ ਹੁੰਦਾ, ਤੇ ਮੈਂ ਤੇ ਇਹੀਓ ਕਹਾਂਗੀ, ਸਭ ਨੂੰ ਤਾਂ ਆਪਣਾ ਘਰ ਦੇ ਅੰਦਰ ਸਾਰੀ ਚੀਜ਼ਾਂ ਬਣਾਓ।
ਕ ਦਾ ਨਾਲ ਬਿਠਾ ਕੇ ਲ ਰਲ ਕੇ ਬਣਾਓ।
ਹਾਂਜੀ ਹਾਂ ਹੁਣ ਮੈਨੂੰ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ